ਹੇਲੋ।
ਹੁ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ ਹੈ।
ਵਧਿਆ ਤੁਸੀਂ ਸੁਣਾਓ?
ਹਾਂ ਭਾਈ ਵਧੀਆ ਸਭ ਠੀਕ ਠਾਕ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਹੈ।
ਹੋਰ ਦੱਸੋ ਰੋਟੀ ਪਾਣੀ ਖਾ ਲਿਆ
ਹਾਂਜੀ, ਹਾਂਜੀ ਰੋਟੀ ਪਾਣੀ ਖਾ ਕੇ ਹੋ ਗਿਆ ਬੈਠੇ ਰਿਲੇਕਸ ਹੋ ਕੇ ਸ਼ ਰੈਸਟ ਰੁਸਟ ਕਰ ਲਈਏ ਸਹੀ ਦਿਹਾੜੀ ਕੰਮ ਚਲੋ ਆ ਕੇ ਬੇਠੇ ਥੋੜ੍ਹਾ ਰੇਸਟ ਕਰਕੇ ਫਿਰ ਆਪਣੇ ਕੰਮ ਤੇ ਲੱਗੀ ਜਾ।
ਹਾਂਜੀ, ਹਾਂਜੀ ਬਿਲਕੁਲ ਜੀ ਰੈਸਟ ਵੀ ਚੈੱਕ ਕਰਨੀ ਥੋੜ੍ਹੀ ਬਹੁਤ ਜ਼ਰੂਰੀ ਕੰਮ ਦੇ ਨਾਲ ਨਾਲ
ਹਾਂਜੀ, ਹਾਂਜੀ, ਹਾਂਜੀ ਹੋਰ ਸੁਣਾ ਤੁਸੀਂ ਕੀ ਕਰ ਰਹੇ ਹੋ।
ਹਾਂਜੀ ਕੁਛ ਨੀ ਅਸੀਂ ਹੁਣ ਸ਼ਾਮ ਦੀ ਚਾਹ ਲੱਗੇ ਸੀ ਪੀਣ
ਅੱਛਾ ਜੀ ਵਧੀਆ ਗੱਲ ਹੈ ਠੀਕ ਪੀਣੀ ਚਾਹੀਦੀ ਆਹ ਟਾਈਮ ਤੇ ਚਾਹੀਦੀ ਚਾਹੀਦੀ ਚਾਹ
ਹਾਂਜੀ ਬਿਲਕੁਲ ਇੱਕ ਸਵੇਰ ਦੇ ਟਾਈਮ ਪੰਜਾਬੀਆਂ ਲਈ ਤਾਂ ਸਪੈਸ਼ਲ ਇਹ ਹੁੰਦਾ। ਇੱਕ ਸਵੇਰ ਦੇ ਟਾਈਮ ਚ ਚਾਹ ਤੇ ਇੱਕ ਸ਼ਾਮ ਦੇ ਟਾਈਮ ਚ ਚਾਹ
ਹਾਂਜੀ ਉਹ ਤੇ ਗਿਆ ਤੇ ਬਾਕੀ ਹੋਰ ਕੁਛ ਚੀ ਮਿਲਵੇ ਰੋਟੀ ਪਾਣੀ ਤੋਂ ਚਲੋ ਬੰਦਾ ਆ ਜਾਦਾਂ। ਪਰ ਆਪਣੇ ਪੰਜਾਬੀਆਂ ਨੂੰ ਤਾਂ ਚਾਹ ਪੀਣੀ ਵੀ ਛੱਡਦੇ ਚਾਹ ਤਾਂ ਜ਼ਰੂਰੀ ਆ ਉਹ ਭਾਵੇ ਦਿਨ ਚ ਉਹ ਤੇ ਭਾਈ ਤੁਸੀਂ ਦਿਨ ਚ ਪੰਜਾਹ ਵਾਰੀ ਪਿਆ ਦੋ ਉਹਨੇ ਤਾਂ ਵੀ ਪੀ ਲੈਣੀ ਆ ਤੇ ਸਾਨੂੰ ਕੋਈ ਸਾਨੂੰ ਕੋਈ ਗਰਮੀ ਦਾ ਮੌਸਮ ਹੋਵੇ ਜਿਹੜਾ ਮਰਜ਼ੀ ਹੋਵੇ ਸਾਨੂੰ ਨੀ ਉਹ ਚੀਜ਼ ਦਾ ਫਰਕ ਪੈਂਦਾ। ਸਾਡੀ ਚਾਹ ਇੱਕ ਦੀ ਸਾਡੇ ਪੰਜਾਬੀ ਦੀ ਖੁਰਾਕ ਹੈਗੀ ਸਭ ਤੋਂ ਵੱਡੀ
ਹਾਂਜੀ ਇਹ ਤੇ ਸਾਡੀ ਵੇਸੇ ਖੁਰਾਕ਼਼਼਼ਏ ਤੇ ਇਹ ਤਾਂ ਬਗੈਰ ਅਸੀਂ ਰਹਿ ਹੀ ਨਹੀਂ ਸਕਦੇ। ਹਾਂਜੀ ਹੋਰ ਸੁਣਾ ਅੱਜ ਅਸੀਂ ਨਾ ਮੈਂ ਤੁਹਾਡਾ ਕੋਈ ਚਲੋ ਵਿਸ਼ੇਸ਼ ਗੱਲ ਕਰਨੀ ਇਸ ਟੋਪਿਕ ਬਾਰੇ ਜਿਵੇਂ ਕਿ ਲਾ ਲੋ ਫਾਸਟ ਫੂਡ ਹੋ ਗਿਆ ਹਨਾ ਬੱਚਿਆਂ ਲਈ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
ਹਨਾ ਅੱਜ ਕਲ ਮਤਲਬ ਬੱਚੇ ਬਹੁਤ ਜਿਆਦਾ ਹੀ ਫਾਸਟ ਫੂਡ ਖਾਣ ਲੱਗ ਪਏ ਨੇ ਹਨਾ ਘਰ ਦੀ ਰੋਟੀ ਪਾਣੀ ਵੱਲ ਚੋ ਚਲੋ ਇਹਨਾਂ ਦਾ ਧਿਆਨ ਤਾਂ ਹੁੰਦਾ ਹੀ ਨੀ ਹੈ ਬਿਲਕੁਲ ਵੀ ਤੇ ਇਹਨਾਂ ਜਿਨਾਂ ਕਰਕੇ ਹਨਾ ਬਿਮਾਰੀਆਂ ਵੀ ਬਹੁਤ ਜ਼ਦੀਆ ਵਧਣਦੀਆਂ
ਹਾਂਜੀ ਬਿਲਕੁਲ ਸਠਹੀਕ ਹੈ ਇਹ ਨਾ ਵੈਸੇ ਵੀ ਨਾ ਸਿਹਤ ਵਾਸਤੇ ਨਾ ਬਿਲਕੁਲ ਖਰਾਬ ਹੁੰਦਾ ਇਨੀ ਖ ਚਾਹੀਦੀਆਂ ਜਿੰਨਾ ਦੂਰ ਰੱਖੋ ਨਾ ਬ
ਪਰ ਬੱਚੇ ਨਾ ਹਟ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਤਾਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਨ ਦੀ ਕਰੀ ਦੀ ਹੈ ਕਿ ਚਲੋ ਜੀ ਘਰ ਦਾ ਖਾਓ ਜਿੰਨਾ ਵੀ ਹੋ ਸਕਦਾ ਅ ਅਗਰ ਅਸੀਂ ਕਹੀਏ ਕਿ ਅਸੀਂ ਘਰ ਵੀ ਬਣਾ ਕੇ ਦੇ ਦਿੰਦੇ ਪਰ ਉਹ ਵੀ ਚੀਜ਼ ਸਾਡੇ ਵਾਸਤੇ ਭਾਵੇ ਘਰ ਅਸੀਂ ਔਰਗੇ ਗੈਨਿਕ ਸਾਫ਼ ਸਫ਼ਾਈ ਦੇ ਨਾਲ ਪੂਰੀ ਬਣਾ ਰਹੇ ਆ ਪਰ ਫਿਰ ਵੀ ਉਹ ਚੀਜ਼ ਸਾਡੇ ਲਈ ਨੁਕਸਾਨ
ਨਹੀਂ ਨਹੀਂ ਪਤਾ ਹੀ ਗਲੱਗ ਘਰ ਦੀ ਘਰ ਦੀ ਚੀਜ਼ ਹੁੰਦੀ ਨਾ ਸਾਨੂੰ ਪਤਾ ਕੀ ਆਪਾਂ ਮੈ ਮੈਦੇ ਨਾਲ ਹੀ ਸਭ ਚੀਜ਼ਾਂ ਬਣਦੀਆਂ ਸਾਨੂੰ ਪਤਾ ਕਿ ਆਪਾਂ ਘਰ ਦਾ ਮੈ ਵਾਂ ਘਰ ਦੀ ਫਰੈਸ਼ ਚੀਜ਼ ਹੈਗੀ ਆਪਾਂ ਤਾਜ਼ੀ ਲੈ ਕੇ ਰੱਖੀ ਹੁੰਦੀ ਆ ਜਿਹਦੇ ਵਿੱਚ ਤੁਸੀਂ ਫਰਾਈ ਕਰਨਾ ਵਾ ਉਹ ਵੀ ਤੁਹਾਡਾ ਤੇਲ ਫਰੈਸ਼ ਹੁੰਦਾ ਵਾ ਤੇ ਜਿਹੜੀ ਤੁਸੀਂ ਸੋਸ ਵਗੈਰਾ ਬਉਣੀੁੰਦੀ ਉਹ ਵੀ ਕੱ ਘਰੇ ਬਣਾਉਣਦੇ ਸਾਨੂੰ ਪਤਾ ਆਪ ਤਾਜ਼ੀ ਚੀਜ਼ ਬਣਾਉਂਦੇ ਉਹਨਾਂ ਕੋਈ ਨਾ ਕੋਈ ਨੁਕਸਾਨ ਨੀ ਹੋ ਸਕਦਾ ਕਿ ਹੋਵੇਗਾ ਵੀ ਨਾ ਅਗਰ ਖਾਨਾ ਕਿ ਵੱਧ ਤੋਂ ਵੱਧ ਸੌ ਪਰਸੈਂਟ ਦੇ ਵਿੱਚ ਦਸ ਪਰਸੈਂਟ ਜਾਂ ਪੰਦਰਾਂ ਪਰਸੈਂਟ ਆਊਗਾ ਬਸ ਇਹ ਤੋਂ ਵੱਧ ਨੀ ਹੁੰਦਾ ਮਗਰ ਰਹੀ ਗੱਲ ਜਿਹੜੀ ਬਜ਼ਾਰ ਖਾਣੀ ਚੀਜ਼ ਆ ਉਹ ਤੁਹਾਨੂੰ ਹਥੜਾ ਪਤਾ ਕਿਥੇ ਤਾਜ਼ੀ ਬਣਾਈ ਹੈ
ਨਹੀਂ ਉਹ ਤਾਜ਼ੀ ਹੁੰਦੀ ਨੀ ਭਲਾ ਕਿਉਂ ਕਿਉਂਕਿ ਇੱਕ ਤੇ ਉਹਨਾਂ ਨੇ ਤੇਲ ਉਹਨਾਂ ਦਾ ਬਹੁਤ ਜਿਆਦਾ ਗੰਦਾ ਹੋਇਆ ਹੁੰਦਾ
ਹਾਂਜੀ ਹਾਂਜੀ
ਪਹਿਲੀ ਗੱਲ ਹੀ ਇਹੋ ਆ ਫੇਿਰ ਬਾਅਦ ਚ ਦੂਸਰੀ ਗੱਲ ਇਹ ਹੈ ਕਿ ਜਦੋਂ ਉਹ ਮਤਲਬ ਇੱਕ ਤੇ ਅ ਸਾਫ਼ ਸੁਥਰੀਆਂ ਚੀਜ਼ਾਂ ਨੀ ਹੁੰਦੀਆਂ ਚਲੋ ਬਰ ਅਗਰ ਨੂਡਲ ਵਗੈਰਾ ਕ ਲੋ ਕਿਰ੍ਹਾਂ ਕੋਂ ਦੀ ਉਹਨਾਂ ਨੇ ਚੀਜ਼ਾਂ ਲੈ ਕੇ ਰੱਖ ਹੁੰਦੀ ਅਗਲੇ ਦਿਨ ਉਹਨਾਂ ਨੇ ਜਿਵੇਂ ਕਿ ਫਰਾਈ ਕਰਨੇ ਹੁੰਦੇਨਾਂ ਨੇ ਨੂਡਲਸ ਵਗੈਰਾ ਹਨਾ ਉਹ ਵੀ ਰਾਤ ਨੂੰ ਕੀ ਪਤਾ ਰੱਖਦੇ ਆ ਕੇ ਕੀ ਕਰਦੇ ਨੇ ਸਪਰਿੰਗ ਰੋਲ ਵੀ ਜਿਹੜਾ ਉਹਦਾ ਕੀ ਪਤਾ ਉਹ ਵੀ ਕੀ ਕਰਦੇ ਨੇ
ਨਹੀਂ ਉਹ ਤੇ ਗੱਲ ਕਰਦਾ ਹੀ ਉਹਨਾਂ ਦਾ ਜਿੰਨਾ ਵੇਕਿਆ ਨਾ ਉਹਨਾਂ ਦਾ ਵੇਚ ਦਿੰਦੇ ਆ ਤੇ ਬਾਕੀ ਜਿਹੜਾ ਬੱਚਾ ਬੱਚਿਆ ਆਇਆ ਉਹੂੰ ਅਗਲੇ ਦਿਨ ਵਾਸਤੇ ਬਚਾ ਕਰਾ ਲੈਂਦੇ ਇਹ ਨੀ ਕਿ ਉਹਨੂੰ ਸੁਟ ਦੋ ਜਾਂ ਕਿਸੇਣ ਨੂੰ ਦੇ ਦੋ ਜਾਂ ਵੰਡ ਦੋ ਇਹ ਚੀਜ਼ ਕੁਛ ਨੀ ਤੇ ਰਹੀ ਗੱਲ ਤੇਲ ਦੀ ਆ ਉਹ ਇੱਕੋ ਵਾਰੀ ਤੇਲ ਲੈਂਦੇ ਆ ਤਿੰਨ ਦਸ ਪੰਦਰਾਂ ਦਿਨ ਉਹੀ ਚੱਲਦੇ ਰਹਿੰਦੇ ਕਿ ਜਿੰਨਾ ਤੇਲ ਖਰਾਬ ਸੜੀ ਜਾਊਗਾ ਜਿੰਨਾ ਕਾਲਾ ਹੋ ਜਾਣਾ ਉਹੀ
ਹਾਂਜੀ ਹਾਂਜੀ ਇੱਕ ਬਿਲਕੁਲ ਬੁਲ ਜ ਸਾਨੂੰ ਹਾਰਟ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਸਾਹ ਦੀ ਪ੍ਰੋਬਲਮ ਹੋ ਆ ਹਨਾ ਫੈਟੀ ਲੀਵਰ ਹੋ ਜਾਂਦੇ ਆ ਫੈਟੀ ਲਿਵਰ ਦੀ ਸਮੱਸਿਆ ਤਾਂ ਅੱਜ ਕੱਲ ਹਮ ਹੋ ਚੁੱਕੀ ਹੋ ਹੀ ਆ
ਨੋਰ ਉਹਦ ਚੀਜ਼ ਨੋਰ ਨ ਚੀਜ਼ ਨੋਰਮਲ ਹੋ ਤੁਸੀਂ ਹੁਣ ਵੇਖੋ ਤੁਸੀ ਡਾਕਟਰ ਵੀ ਤੁਹਾਨੂੰ ਕਹਿੰਦੇ ਹੋੁੰਣੇ ਕਿ ਹਾਂ ਵੀ ਘਰ ਦੇ ਕਾਜੂ ਬਦਾਮ ਖਾਓ ਡਾਇਟ ਖਾਓ ਇਹ ਖਾੋ
ਹਾਂਜੀ ਹੁਣ ਵੇਖੋ ਤੁਸੀਂ ਆਹ ਚੀਜ਼ਾਂ ਦੀ ਜਿਹੜੀ ਤਾਕਤ ਹੁੰਦੀ ਨਾ ਘਰੇਲੂ ਖਾਣ ਪੈਂਦੀ ਇਹਨਾਂ ਨਾਲ ਸਰੀਰ ਵੱਧਦਾ ਵੱਧਦਾ ਇਹਨਾਂ ਮਿਲਦੀ ਆ ਜਿਹੜੀ ਫਾਸਟ ਫੂਡ ਆਪਾਂ ਖਾਂਦੇ ਨਾ ਜਿਹੜੀ ਇਹਦੀ ਮ ਮਢਾਪਾ ਜਿਹੜਾ ਆਉਂਦਾ ਚਰਬੀ ਆਉਂਦੀ ਆ ਜੜ ਤੇ ਕਰਦੇ ਨੁਕਸਾਨ ਇਹ ਹਾਰਟ ਦਾ ਪ੍ਰੋਬਲਮ ਕਰਦੀ ਆ ਜ ਕੋਈ ਨਾ ਕੋਈ ਡਾਇਜੈਸਟ ਨਹੀਂ ਹੁੰਦਾ ਫੇਿਰ ਉਹ ਲੀਵਰ ਦੇ ਉੱਤੇ ਅਸਰ ਪੈਂਦਾ ਕਿਡਨੀ ਦੇ ਉੱਤੇ ਅਸਰ ਪੈਂਦਾ ਵਾ ਕਿਡਨੀ ਸਟੋਨ ਹੋ ਸਕਦਾ ਵਾ ਗੰਦ ਬੰਦ ਖਾਣ ਨਾਲ ਇਹ ਪੱਥਰੀ ਪੱਥਰੀ ਦਾ ਤੁਹਾਨੂੰ ਪਤਾ ਹੀ ਫਿਰ ਪੱਥਰੀ ਕਰੀ ਹੋ ਜਾਏ ਤੁਹਾਨੂੰ ਪਤਾ ਕਿਡਨੀ ਸਟੋਨ ਹੋ ਜਾਏ ਤਾਂ ਉਹ ਦਰਦ ਹਟਦੀ ਵੀ ਨਹੀਂ ਨਾ ਬੰਦੇ ਕੋਲ ਕਿਸੇ ਕੋ ਸਹਿਣ ਹੁੰਦੀ ਹੈ ਤੇ ਇਸ ਤੋਂ ਚੰਗਾ ਆਪਾਂ ਇਹੀ ਹੈ ਕਿ ਹ ਹਸਪਤਾਲਾਂ ਦੇ ਵਿੱਚ ਈਆ ਹਜ਼ਾਰਾਂ ਲੱਖਾਂ ਰੁਪਇਆ ਖਰਚ ਕਰਨ ਤੋਂ ਚੰਗਾ ਆਪਾਂ ਇਹ ਚੀਜ਼ ਨਾ ਹੀ ਖਾਈਏ ਚੰਗਾ ਹੈ ਨਾ
ਹਾਂਜੀ ਹਾਂਜੀ ਬਿਲਕੁਲ ਇੱਕ ਤੇ ਇੱਕ ਤੇ ਕਹਿ ਲਓ ਕਿ ਅਸੀਂ ਅੱਜ ਕੱਲ ਕਹੀਏ ਕਿ ਚਲੋ ਅ ਜਿਵੇਂ ਸਟੋਾਲਾਂ ਦੇ ਉੱਤੇ ਸਫ਼ਾਈ ਨਹੀਂ ਹੁੰਦੀ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਕਹਿ ਦਿੰਦੇ ਹ ਹਨਾ ਇੱਕ ਤਾਂ ਹੁੰਦੀ ਵਧੀਆ ਕੋਈ ਰੈਸਟੋਰੈਂਟ ਹੋਵੇ ਅਸੀਂ ਕਹਿੰਦੇਾਂ ਕਿ ਅਸੀਂ ਉੱਥੇ ਅ ਬੜੀ ਸਫਾਈ ਹੈਗੀ ਜੇ ਅਸੀਂ ਉੱਥੇ ਜਾ ਕੇ ਵੇਖ ਲਈਏ ਪਰ ਸਾਨੂੰ ਇਹ ਨਹੀਂ ਨਾ ਪਤਾ ਹੁੰਦਾ ਕਿ ਅੰਦਰ ਉਹਨਾਂ ਦੇ ਕਿਚਨ ਵਿੱਚ ਕੀ ਚੱਲਦਾ ਪਿਆ ਵਾ ਕੀ ਨਹੀਂੀ ਚੱਲਦਾ
ਤੇ ਤੁਹਾਨੂੰ ਉਹਨਾਂ ਨੇ ਉੱਥੇ ਉਹ ਚੀਜ਼ ਹੁੰਦੀ ਜਦ ਸਮ ਲੋ ਜਿੱਦਾਂ ਹੁੰਦੀ ਫਾਈਵ ਸਟਾਰ ਸੈਵਨ ਸਟਾਰ ਚ ਜਾਂਦੇ ਨਾ ਤੇ ਅਗਰ ਤੁਸੀਂ ਉੱਥੇ ਚੈੱਕ ਵੀ ਕਰਨਾ ਚਾਹੋ ਨਾ ਉਹ ਨੇ ਤੁਹਾਨੂੰ ਪਰਮਿਸ਼ਨ ਦੇਣੀ ਉੱਥੇ ਦੇ ਰਹੇ ਆ ਬਾਕੀ ਕਿ ਲੋਕਲ ਜਿਹੜੇ ਖੁੱਲ੍ਹੇ ਹੁੰਦੇ ਆ ਜਿਹੜੇ ਦੇਖਣ ਨੂੰ ਸਮਾਰਟ ਲੱਗਦੇ ਆ ਕਿ ਹੈਗਾ ਹਾਈਫਾਈਗਾ ਉਹਨਾਂ ਨੇ ਤੁਹਾਨੂੰ ਕਿਚਨ ਦੇ ਵਿੱਚ ਨਾਹਾਨੂੰ ਅਲਾਉਡ ਨੀ ਕਰਨਾ ਕਿ ਹਾਂ ਵੀ ਤੁਸੀ ਚੈੱਕ ਕਰੋ ਕਿਉਂਕਿ ਉਹਦੇ ਵਿੱਚ ਨੋਰਮਲ ਜੇੜੇ ਬੈਠੇੁੰ ਹੂੰਦੇ ਉਹ ਓਪ ਨੋਰਮਲ ਹੁੰਦੇ ਐ ਜੇੜੇ ਵੱਡੇ ਫਾਈਵ ਸਟਾਰ ਸੈਵਨ ਸਟਾਰ ਹੁੰਦੇ ਉਹਦੇ ਵਿੱਚ ਮਾਸ ਸ਼ੈਫ ਹੁੰਦੇ ਐ ਤੇ ਉਹ ਕਦੇ ਵੀ ਨੀ ਚੋਣਗੇ ਕਿ ਸਾਡਾ ਕਦੇ ਸਟੇਟਸ ਸਾਡੇ ਨਾਮ ਬਣ ਆਇਆ ਕਦੇ ੱਲੇ ਡਿੱਕੇ ਕਰਕੇ ਕਿਸੇ ਨੂੰ ਅਗਰ ਪ੍ਰੋਬਲਮ ਹੋਵੇ ਨਾ, ਉਹ ਖੁਦ ਆ ਕੇ ਮਿਲਦੇ ਵੀ ਆ ਪੁੱਛਦੇ ਵੀ ਆ ਤੇ ਉਹਨਾਂ ਬਾਦ ਚ ਦਿਖਾਉਂਦੇ ਵੀ ਕਿ ਆਪਾਂ ਇਹ ਚੀਜ਼ਾਂ ਕੀਤੀਆਂ, ਇਸ ਕਰਕੇ ਉੱਥੇ ਚੀਜ਼ਾਂ ਸੇਫ ਰਹ ਸਕਦੀਆਂ। ਕਿਉਂਕਿ ਆਪਣੇ ਇੰਨਾ ਵੱਡਾ ਨਾਂ ਕਿਸੇ ਨੇ ਆਪਨਾ ਡੁਬਾਨਾ ਤਾਂ ਹੈਗਾ ਨੀ ਐ। ਰਹੀ ਗੱਲ ਆ ਰੇਹੜੀ ਆਲਿਆਂ ਦੀ ਹੁਣ ਤੁਸੀਂ ਵੇਖ ਰੇੜੀ ਆਲੇ ਦੇ ਕੱਪੜੇ ਗੰਦੇ ਹੁੰਦੇ ਆ, ਪਸੀਨੇ ਨਾਲ ਭਰੇ ਹੁੰਦੇ ਆ।
ਬਿਲਕੁਲ-ਬਿਲਕੁਲ ਨਹੀਂ ਹੁੰਦੇ ਗਲਬਜ਼ ਉਨਾਂ ਦੇ। ਉਹ ਕੀ ਪਤਾ ਕਿ ਕਰਦੇ ਨੇ ਵਾਸ਼ ਵੀ ਨੀ ਕਰਦੇ, ਕੁੱਛ ਨੀ ਕਰਦੇ ਤੇ ਓਦਾਂ ਹੀ ਉਹ ਹੱਥਾਂ ਨਾਲ ਸਭ ਕੁਛ
ਉਹਦੇ ਵਿੱਚ, ਉਹਦੇ ਵਿੱਚ ਵੇਖਲੋ ਤੁਸੀਂ ਬਾਰ ਦੇ ਬੰਦੇ ਆਪਣੇ ਪੰਜਾਬੀਆਂ ਤੋਂ ਘੱਟੇ ਪੰਜਾਬੀ ਯੂਪੀ ਵਾਲੇ ਹੋ ਗਏ, ਹਜ਼ਾਰ ਵਾਲੇ ਓਨਾਂ ਨੇ ਮੂੰਹ ਚ ਤੰਬਾਕੂ ਵੀ ਪਾਇਆ ਹੁੰਦਾ ਵਾ, ਓਹੀ ਹੱਥ ਓਹੀ ਹੱਥਾਂ ਨਾਲ ਸੁੱਟ ਦਿੰਦੇ ਆ ਤੇ ਓਹੀ ਹੱਥਾਂ ਨਾਲ ਬਾਦ ਚ ਧੋਂਦੇ ਵੀ ਨੀ ਐ ਤੇ ਓਈ ਹੱਥਾਂ ਨਾ ਬਣਾ-ਬਣਾ ਦੇਈ ਜਾਨਾ, ਸਿਰਫ ਆਪਾਂ ਇਹ ਚੀਜ਼ ਵੇਖੋ ਕਿ ਆਪਾਂ ਗੰਦਗੀ ਦਾ, ਗੰਦਗੀ ਦਾ ਸਵਾਦ ਲੈਣ ਜਾਂਦੇ ਹਾਂ ਬਸ ਆ
ਪਰ ਅਸੀਂ ਇਸ ਚੀਜ਼ ਨੂੰ, ਕਹਿ ਲਈਏ ਕਿ ਜ਼ਿਆਦਾਤਰ ਅਸੀਂ ਜੇ ਕਹੀਏ ਕੇ ਪੰਜਾਬੀ ਇਸ ਚੀਜ਼ ਦਾ ਕੰਮ ਕਰਦੇ ਜਾਂ ਕੁਛ ਪੰਜਾਬੀਆਂ ਵਿੱਚ ਸਾਡੇ ਸਾਡੇ ਮਤਲਬ ਬੋਤ ਘੱਟ ਹੈਗੇ ਨੇ ਇਹ ਚੀਜ਼ਾਂ ਵਿੱਚ।
ਹੈਗੇ ਆ, ਹੈਗੇ ਗੇ ਆ ਪਰ ਸਾਡੇ ਵਰਗੇ ਪੰਜਾਬੀ ਹੀ ਜਾਂਦੇ, ਸਾਡੇ ਵਰਗੇ ਪੰਜਾਬੀ ਜਾਂਦੇ ਨੀ ਓਨਾਂ ਕੋਲ ਖਾਣ ਵਾਸਤੇ।
ਹਾਂਜੀ ਪਰ ਭਈਆ ਲੋਕ ਸਾਡੇ ਵਰਗੇ ਜਿਹੜੇ ਸਾਫ਼ ਸਫ਼ਾਈ ਵਾਲੇ ਕੰਮ ਕਰਨ ਵਾਲੇ ਨਾ ਇੱਥੋਂ ਕੋਈ ਨੀ ਜਾਂਦਾ ਜਿਹੜੇ ਭਈਆਂ ਕਿ ਹਮੇਸ਼ਾ ਈ ਨਾ ਉਹਨਾਂ ਦੀ ਦੁਕਾਨਾਂ ਤੇ ਭੀੜ ਲੱਗੀ ਹੁੰਦੀ ਐ ਸਭ ਕੁੱਝ ਖਾਣ ਲਈ।
ਪਤਾ ਗੱਲ ਹੈ, ਪਤਾ ਗੱਲ ਇੱਕ ਸਵਾਦ ਦਾ ਟੇਸਟ ਪੈ ਜਾਂਦਾ ਸਾਨੂੰ ਸ਼ਾਇਦ ਉਹਨਾਂ ਦੀ ਜਿਹੜੀ ਉਹ ਪੇਡਾ ਪਸੀਨਾ ਗੰਦ ਲਗਾ ਹੂੰਦਾ ਸਾਨੂੰ ਉਹਨਾਂ ਦਾ ਸਵਾਦ ਨੀ ਪੈ ਗਿਆ ਮੂੰਹ ਦੇ। ਇਹੀ ਚੀਜ਼ ਹੁੰਦੀ ਨਾ, ਜਿਹੜਾ ਸਾਫ਼ ਸਫ਼ਾਈ ਵਾਲਾ ਐ ਜਿਹੜੀ ਸਾਫ਼ ਸਫਾਈ ਸਾਫ਼ ਸਫਾਈ ਜੇੜੀ ਆ ਸਿੱਧੀ ਜਿਹੀ ਗੱਲ ਏ, ਜੇੜੀ ਮੈਂ ਤੁਆਨੁ ਕਹਨਾ ਕਿ ਜੇੜੀ ਸਾ ਸਫ਼ਾਈ ਵਾਲੀ ਜਗਾਹ ਹੋਏਗੀ ਕਦੀ ਵੀ ਪਸਦ ਨਹੀਂ ਹੋਏਗੀ ਬੰਦੇ ਨੂੰ। ਕਿਉਂਕਿ ਜਿਹੜੀ ਸਾਫ਼ ਸਫ਼ਾਈ ਜਿੱਥੇ ਆਪਾਂ ਉੱਥੇ ਗੰਦਗੀ ਆ ਉਹ ਤੇ ਵੇਖੋ ਉਹਨਾਂ ਦੇ ਗੰਦੇ ਇੱਕ ਭਾਂਡੇ ਹੁੰਦੇ ਆ ਓਈ ਪਾਣੀ ਓਈ ਗੰਦਾ ਪਾਣੀ ਓਦੇ ਚ ਪਾ ਕੇ ਪਲੇਟ ਕਰਕੇ ਸਾਫ਼ ਗੰਦੇ ਕੱਪੜੇ ਨਾਲ ਸਾਫ਼ ਕਰ ਦੇਣੀ ਐ, ਲਾਗੇ ਉੱਥੇ ਡਸਟਬਿਨ ਰੱਖਿਆ ਹੁੰਦਾ। ਲਾਗੇ ਡਸਟਬਿਨ ਰੱਖਿਆ ਹੁੰਦਾ, ਓਥੇ ਸੁੱਟੀ ਜਾਣਾ ਓਥੇ ਮੱਖੀਆਂ ਬੈਣੀਆਂ ਤੇ ਮੱਖੀਆਂ
ਉੱਥੇ ਮੱਖੀਆਂ ਵਿੱਚ ਹੀ ਸਭ ਕੁਝ ਖਾਈ ਪੀ ਜਾਣਾ ਉਹਨਾਂ ਨੇ, ਉੱਥੇ ਖਲੋ ਗਏ ਅੱਜ ਕੱਲ ਨਿਊਡਲ ਜਾਓ ਤੇ ਓਥੇ ਖਲੋ ਕੇ ਲੋਕ ਸਭ ਕੁੱਝ ਖਾਂਦੇ ਨੇ।
ਵੈਸੇ ਕਹਿੰਦੇ ਆ ਕਿ ਸਭ ਤੋਂ ਗੰਦੀ ਅਗਰ ਕੋਈ ਪਕਸ਼ੀ ਆ ਇਹਨਾਂ ਵਿੱਚ ਜਾਨਵਰਾਂ ਦੇ ਵਿੱਚ ਜੇ ਕੋਈ ਨਸਲ ਹੈਗੀ, ਇਹਨਾਂ ਤੇ ਮੱਖੀਆਂ ਹੈਗੀਆਂ ਕਿਉਂਕਿ ਕਹਿੰਦੇ ਕਿ ਮੱਖੀ ਜਿੱਥੇ ਬਹਿ ਜੇ ਹਾਂਜੀ ਪਤਾ ਕ ਉਹ ਹਰ ਜਗ੍ਹਾ ਤੇ ਬਹਿ ਕੇ ਆਂਦੀ ਕੀ ਪਤਾ ਹੁਣ ਕਿੱਥੇ ਬੈ ਕੇ ਆਈ, ਕਿੱਥੇ ਨੀ ਆਈ ਉਹਨੇ ਆ ਕੇ ਆਪਣੇ‌ ਆਪਣੇ ਗੰਦੇ ਆਪ‌ ਤਾਂ ਖਾ ਲੈਣੀ ਤੁਹਾਡੇ ਸਰੀਰ ਉੱਤੇ ਗ ਗ ਪੈਣਾ ਨਾ, ਬਾਦ ਚੋਂ ਫਰਕ ਪੈਣਾ ਨਾ।
ਜੀ ਸਾਡੇ ਸਰੀਰ ਵਿੱਚ ਤੇ ਫ਼ਰਕ ਪੈਣਾ, ਸਾਨੂੰ ਕਿੰਨੀਆਂ ਬਿਮਾਰੀਆਂ ਲੱਗਦੀਆਂ ਇਹਨਾਂ ਚੀਜ਼ਾਂ ਦੇ ਨਾਲ ਤੇ ਅਸੀਂ ਜਿਹੜੀਆਂ ਉਹ ਇੰਨਾ ਆਪਣੇ ਬਿਮਾਰੀਆਂ ਦੇ ਉੱਤੇ ਪੈਸਾ ਵੇਸਟ ਕਰਦੇ ਆ ਤਾਂ ਸਾਨੂੰ ਇਹੋ ਚਾਹੀਦਾ ਨਾ ਕੇ ਅਸੀਂ ਔਰਗੈਨਿਕ ਚੀਜ਼ ਕੋਈ ਆਪਣੇ ਘਰੇ ਬਣਾ ਕੇ ਇਹੋ ਜਿਹੀ ਚੀਜ਼ਾਂ ਨੂੰ ਖਾ ਲਈਏ। ਜੇ ਆਪਣੇ ਬੱਚਿਆਂ ਨੂੰ ਕਹੀਏ ਕਿ ਅਸੀਂ ਘਰੇ ਬਣਾ ਦੇਨੇ ਆ ਬਾਜ਼ਾਰ ਦੀ ਚੀਜ਼ ਰਹਿਣ
ਬੱਚੇ ਅੱਜ ਕੱਲ ਦੇ, ਅੱਜ ਕੱਲ੍ਹ ਦੇ ਬੱਚੇ ਮੰਨਦੇ ਕਿੱਥੇ ਮੈਡਮ, ਅਸਾਂ ਕੀ ਕਰੀਏ ਹੁਣ ਸਾਡੀ ਆਹੀ ਆ ਜਾਂਦੀ ਕਿ ਆਪਾਂ ਉਹਨਾਂ ਨੂੰ ਸਵੇਰੇ ਬਚਪਨ ਚ ਛੋਟੇ ਹੁੰਦਿਆਂ ਆਪਾਂ ਉਹਨਾਂ ਨੂੰ ਮੂੰਹ ਦਾ ਸਵਾਦ ਲਾ ਦਿੰਨੇ ਆ ਤੇ ਬਾਅਦ ਚੋਂ ਆਪਾਂ ਹੀ ਕਲਪਦੇ ਆ ਕੀ ਇਹ ਘਰ ਦੀ ਚੀਜ਼ਾਂ ਨੂੰ ਹੁਣ ਖਾਂਦੇ ਨੀ ਆ
ਹਾਂਜੀ ਦਾਲ ਸਬਜ਼ੀ ਰੋਟੀ ਵਗੈਰਾ ਇਹ ਚੀਜ਼ਾਂ ਨਹੀਂ ਕੋਈ ਵੀ ਖਾ ਰਾਜੀ ਹੈਗਾ ਹੁਣ ਮੈਗੀ ਲਗਾ ਲਓ ਅੱਜ ਕੱਲ੍ਹ ਬੱਚਿਆਂ ਨੂੰ ਮੈਗੀ ਦਾ ਕਿੰਨਾ ਚਸਕਾ ਹੈਗਾ ਹਰ ਇੱਕ ਚੀਜ਼ ਦਾ ਪਰ ਇਹ ਵੀ ਨਹੀਂ ਪਤਾ ਕਿ ਮੈਗੀ ਵੀ ਸਾਡੇ ਅੰਦਰ ਸ ਕਿੰਨਾ ਹੱਦੋ ਵੱਦ ਨੁਕਸਾਨ ਕਰਦਾ ਕਿ ਉਹ ਬਣਾਂਦੇ ਬਣਾਂਦੇ ਗਰਮ ਗਰਮ
ਮੈਗੀ ਏ ਹਾਂਜੀ ਮੈਗੀ ਪਤਾ ਨੀ ਕਿੰਨੀ ਵਾਰੀ ਬੈਨ ਹੋ ਚੁੱਕੀ ਇੰਡੀਆ ਦੇ ਵਿੱਚ। ਜੇ ਬਾਹਰਲੇ ਦੇਸ਼ਾਂ ਦੇ ਵਿੱਚ ਮੈਗੀ ਬਿਲਕੁਲ ਬੈਨ ਹੈਗੀ ਐ। ਇੱਥੇ ਇੰਡੀਆ ਚ ਕਿੰਨੀ ਵਾਰੀ ਬੈਨ ਹੋ ਚੁੱਕੀ ਆ ਫਿਰ ਵੀ ੲ ਇੱਥੇ ਪਤਾ ਕੀ ਏ ਆਹਡੇ ਇੰਡੀਆ ਦੇ ਵਿੱਚ ਜਿਹੜੀ ਚੀਜ਼ ਬੈਣ ਹੁੰਦੀ ਨਾ ਸਭ ਤੋਂ ਜਿਆਦਾ ਉਹੀ ਚੱਲਦੀ ਏ।
ਹਾਂਜੀ, ਹਾਂਜੀ ਸਹੀ ਗੱਲ ਆ ਹਾਂਜੀ, ਹਾਂਜੀ ਇਹ ਚੀਜ਼ ਮੈਂ ਵੀ ਬੜੀ ਨੋਟਿਸ ਕੀਤੀ ਹੋਈ ਆ ਕਿਉਂਕਿ ਹੁਣ ਫੋਰਨ ਕੰਟਰੀਆਂ ਵਿੱਚ ਵੇਖ ਲੋ ਬਾਹਰਲੇ ਦੇਸ਼ਾਂ ਵਿੱਚ ਐਨਰਜੀ ਡ੍ਰਿੰਕਸ ਜਿਹੜੀਆਂ ਹੁੰਦੀਆਂ ਨੇ ਉਹ ਸਾਰੇ ਬੰਨੇ ਬੈਨ ਸਿਰਫ ਫੁਡ ਪ੍ਰੋਡਕਟ ਹੈਗਾ ਵੀ ਵਿੱਚ ਜਿਹੜੇ ਇੱਥੇ ਚੱਲਦੇ ਪਏ ਨੇ ਜਿਹੜੀਆਂ ਚੀਜ਼ਾਂ ਬੈਨ ਉਹ ਇ ਚੱਲਦੀਆਂ ਪਈਆਂ ਇੰਡੀਆ ਵਿੱਚ
ਇੰਡੀਆ ਦਾ ਨਾਂ ਏਸੇ ਕਰਕੇ ਆ ਨਾ ਇੱਥੇ ਹਰ ਚੀਜ਼ ਚੱਲ ਜਾਂਦੀ ਨਾ
ਹਾਂਜੀ ਤੇ ਦੂਸਰੀ ਗੱਲ ਜਿਸ ਤਰ੍ਹਾਂ ਹੁਣ ਕੋਈ ਬੱਚਿਆਂ ਦੇ ਕੋਈ ਬੇਬੀ ਪ੍ਰੋਡਕਟਸ ਵਗੈਰਾ ਲਾ ਲਓ ਜੋਨਸਨ ਬੇਬ
ਹਾਂਜੀ ਉਹ ਖੁਦ ਬੈਨ ਹੈਗੇ ਆ ਆਪਣੇ ਆਪਣੇ ਇੰਡੀਆ ਚ ਚ ਬੈਨ ਹੈਗਾ ਉਹ
ਨਹੀਂ ਬੈਨ ਉਹ ਫੇਰ ਵੀ ਵਿਕਨ ਦਿਆ ਇੱਥੇ ਸਭ ਕੁੱਛ ਬੈਨ ਹੋਨ ਦੇ ਬਾਵਜੂਦ ਵੀ ਇੱਥੇ ਸਭ ਸਭ ਕੁਛ ਵਿਕਦਾ ਆ
ਬਾਹਰ ਦੇ ਵਿੱਚ ਅਮੇਰੀਕਾ ਦੇ ਵਿੱਚ ਹਾਂਜੀ ਬਾਹਰ ਅਮੇਰੀਕਾ ਦੇ ਵਿੱਚ ਰਿਸਰਚ ਹੋਈ ਆ ਜੋਨਸਨ ਬੇਬੀ ਦੀ ਕਿ ਜਿਹੜੇ ਆਪਾਂ ਇਹਦੇ ਵਿੱਚ ਇਹਨਾਂ ਦੇ ਬੱਚਿਆਂ ਵਾਸਤੇ ਆਪਾਂ ਤੇਲ ਜਾਂ ਸਾਬਣ ਜਾਂ ਸ਼ੈਂਪੂ ਕੋਈ ਵੀ ਵਰਤਦੇ ਉਹਦੇ ਵਿੱਚ ਕੈਂਸਰ ਦੀ ਜ਼ਿਆਦਾ ਮਾਤਰਾ ਪਾਈ ਗਈ ਏ ਕਿ ਬੱਚਿਆਂ ਨੂੰ ਕੈਂਸਰ ਹੋ ਸਕਦਾ ਉਹ ਚੀਜ਼ ਦਾ ਤੇ ਉਹਨਾਂ ਨੇ ਉਹ ਚੀਜ਼ ਬੈਨ ਕਰਤੀ ਏ ਤੇ ਪਰ ਆਪਣੇ ਇੰਡੀਆ ਚ ਅੱਜ ਵੀ ਚੱਲਣ ਦੇ ਆ ਕੋਈ ਵੀ ਬੱਚਾ ਬੱਚਾ ਹੋਏ ਸਭ ਤੋਂ ਪਹਿਲਾਂ ਉਹਨੂੰ ਕਹਿੰਦੇ ਜੋਨਸਨ ਲੈ ਕੇ ਆਓ ਜੋਨਸਨ ਬੇਬੀ ਪਰ ਇਹ ਨੀ ਨਾ ਪਤਾ ਕਿ ਬੇਬੀ ਨੂੰ ਤੇ
ਕੋਈ ਪ੍ਰੋਡਕਟ ਹੋਰ ਯੂਜ ਕਰਨ ਨਹੀ ਦਿੰਦੇ ਉਹਨਾਂ ਦਾ ਕੰਮ ਹੀ
ਜੰਮਦੇ-ਜੰਮਦੇ ਜੰਮਦੇ ਜੰਮਦੇ ਬੱਚਿਆਂ ਦੇ ਇਹ ਸਰੀਰ ਦੇ ਵਿੱਚ ਆਪਾਂ ਉਹ ਚੀਜ਼ ਨਰਕ ਭੇਜਣਦੇ ਹਾਂ ਤੇ ਬੱਚਿਆਂ ਨੇ ਤਾਂ ਕਮਜ਼ੋਰ ਹੋਣਾ ਹੀ ਆ ਅੱਜ ਕੱਲ ਦੇ ਬੱਚੇ ਹੈਗੇ ਵੀ ਕਿੱਥੇ ਹੈਲਦੀ ਆ ਕਮਜ਼ੋਰ ਹੈਗੇ ਆ ਨਾ ਕੁੱਛ ਖਾਂਦੇ ਨਾ ਪ ਤੇ ਏ
ਇਮਿਊਨਿਟੀ ਸਟਰੋਂਗ ਹੈ ਈ ਨੀ ਬੱਚਿਆਂ ਦੇ ਵਿੱਚ ਬਹੁਤ ਵੀਕ ਹੈਗੇ ਨੇ ਸਾਡੇ ਬੱਚੇ ਅੱਜ ਕੱਲ੍ਹ ਖਾਣ ਪੀਣ ਦੇ ਮਾਮਲੇ ਹੋਰ ਕੰਮਾਂ ਵਿੱਚ ਵੀ ਮੈਂਂਟਲੀ ਵੀ ਦਿਮਾਗੀ ਤੌਰ ਤੇ ਸਾਡੇ ਬੱਚੇ ਬਹੁਤ ਵੀਕ ਹੈਗੇ ਨੇ ਕਿਉਂਕਿ ਇਹਦਾ ਅਸਰ ਹੀ ਇਸੇ ਚੀਜ਼ ਦਾ ਹੈਗਾ ਸਾ ਬੱਚਿਆ ਦਾ ਖਾਣ ਪੀਣ ਦਾ ਜਿਹੜਾ ਇਮਿਊਨਿਟੀ ਸਿਸਟਮ ਹੈਗਾ ਉਹ ਬਹੁਤ ਖਰਾਬ ਹੈਗਾ ਬੱਚਿਆਂ ਦਾ
ਹਾਂਜੀ ਬਿਲਕੁਲ ਸਹੀ ਕਿਹਾ ਤੁਸੀ ਹੁਣ
ਉਹ ਹੈ ਨੀ ਆ
ਚਲੋ ਠੀਕ ਹੈ ਮੈਡਮ ਮੈਨੂੰ ਫੋਨ ਹਾਂਜੀ ਹਾਂਜੀ ਉਹ ਮੈਨੂੰ ਫੋਨ ਆਉਂਦੇ ਆ ਵਿੱਚੇ ਮੈਂ ਤੁਹਨੂੰ ਬਾਅਦ ਚੋਂ ਗੱਲ ਕਰਦਾ ਮ